ਹੈਲੋ ਭਾਜੀ ਸਤਿ ਸ਼੍ਰੀ ਅਕਾਲ। ਵਧੀਆ-ਵਧੀਆ ਹੋਰ ਠੀਕ ਠਾਕ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਬਾਈ।
ਹੋਰ ਆਪ ਭਾਜੀ ਬੈਠੇ ਸੀ। ਤੁਸੀਂ ਕੀ ਕਰ ਰਹੇ
ਭਾਜੀ ਕੀ ਸਿੱਖ ਹੋ ਕੀ ਭਾਜੀ ਤੁਸੀਂ ਵੀ ਸਰਦਾਰ ਹੋ?
ਹਾਂਜੀ-ਹਾਂਜੀ।
ਭਾਜੀ ਫਿਰ ਤਾਂ ਤੁਹਾਨੂੰ ਸਿੱਖੀ ਪਤਾ ਹੋਣੀ ਹੈ।
ਕੋਈ ਤੁਹਾਡੇ ਕੋਈ ਸਾਡੇ ਉਹ ਰਣਜੀਤ ਸਿੰਘ ਹੈਗਾ ਸੀ ਰਾਜਾ ਮਹਾਰਾਜਾ ਰਣਜੀਤ ਸਿੰਘ ਉਹਦੀ
ਮਹਾਰਾਜਾ ਰਣਜੀਤ ਸਿੰਘ ਬਹੁਤ ਵਧੀਆ ਰਾਜਾ ਸੀ।
ਹਾਂਜੀ, ਭਾਜੀ ਚੱਲੋ ਦੱਸੋ, ਥੋੜ੍ਹੀ ਬਹੁਤ ਮੈਂ ਵੀ ਤੁਾਨੂੰ ਦੱਸਦਾਂਗਾ, ਥੋੜ੍ਹੀ ਬਹੁਤ ਮੈਨੂੰ ਵੀ ਪਤਾ ਏ।
ਹਾਂ, ਸਟਾਰਟੀਂਗ
ਹਾਂਜੀ-ਹਾਂਜੀ, ਭਾਈ
ਮਹਾਰਾਜਾ ਰਣਜੀਤ ਸਿੰਘ ਜੀ, ਗੁਜਰਾਂਵਾਲੇ। ਪਾਕਿਸਤਾਨ'ਚ ਹੈਗਾ।
ਹਾਂਜੀ-ਹਾਂਜੀ।
ਕੀ, ਪਹਿਲੇ ਦੇ ਪੰਜਾਬ ਸਾਰਨਾ ਪਾਕਿਸਤਾਨ ਗਿਆਰਾ ਸਰ ਰਹਿੰਦਾ, ਤੇ ਉਹਦਾ ਜਨਮ ਉੱਤਰਦਾ ਗੁਜਰਾਂਵਾਲੇ ਦਾ। ਸ਼ਹਿਰ ਦਾ ਨਾਮ ਤੇ ਜ਼ਿਲਾ ਉਹ ਰਹਿਣ ਵਾਲਾ ਸੀ, ਮ ਮਹਾਰਾਜਾ ਰਣਜੀਤ ਸਿੰਘ
ਹਾਂਜੀ-ਹਾਂਜੀ, ਹਾਂਜੀ, ਹਾਂਜੀ ਭਾਜੀ।
ਹਾਂ। ਤੇ ਮਤਲਬ ਉਹਦਾ, ਸ਼ੁਰੂ ਤੋਂ ਈ, ਮਤਲਬ ਓ ਵਧੀਆ ਘਰ 'ਚ ਜੰਮੇ। ਜੰਮੇ, ਪੱਲੇ ਸੀ।
ਏ ਵਾਏ
ਮਤਲਬ ਉਹਨਾਂ ਦਾ, ਸ਼ੁਰੂ ਤੋਂ ਈ ਵਧੀਆ ਸੀ ਹਿਸਾਬ-ਕੀਤਾਬ ਘਰ ਦਾ। ਰਾਜੇ-ਰਾਜੇ ਮਹਾਰਾਜੇ ਈ ਹੈਗੇ, ਜੀ। ਰਾਜੇ, ਮਹਾਰਾਜੇ ਹੀ ਐ।
ਹਾਂਜੀ-ਹਾਂਜੀ ਭਾਜੀ ਸੱਤਰਾ-ਸੌ ਅੱਸੀ ਤੋਂ ਲੈਕੇ, ਅਠਾਰਾਂ-ਸੌ ਚਾਲੀ ਤੱਕ ਰਾਜ ਕੀਤਾ ਉਹਨਾਂ ਨੇ।
ਹਾਂ, ਉਹਨਾਂ ਨੇ ਪੂਰੇ ਪੰਜਾਬ ਵਿੱਚ, ਪੰਜਾਬ 'ਚ ਬਾਵਲ ਤੋਂ ਲੈਕੇ ਕੰਧਾੜ ਤੱਕ ਏਧਰ, ਨੇਪਾਲ ਤੱਕ ਵੀ ਰਾਜ ਕੀਤਾ। ਜੰਮੂ ਕਸ਼ਮੀਰ, ਹਾਂਜੀ-ਹਾਂਜੀ, ਉੱਨੀ ਸੌ ਅਠਾਰਾਂ ਸੌ
ਕਹਿੰਦੇ ਉਹਨਾਂ ਨੂੰ ਸ਼ਾਂਤੀ ਦਾ ਪ੍ਰਤੀਕ ਵੀ ਕਹਿੰਦੇ ਸੀ, ਬਈ ਸ਼ਾਂਤ
ਹਾ, ਸ਼ਾ, ਛਾਨ ਸ਼ਾਂਤੀ ਦਾ ਪ੍ਰਤੀਕ ਇਸ ਲੀਏ ਕਹਿੰਦੇ ਸੀ ਨਾ, ਉਹਨਾਂ ਨੂੰ। ਕਿਉਂਕਿ ਉਹਨਾਂ ਦੇ ਰ੍ਹਾਜ ਵਿੱਚ ਉਹਨਾਂ ਨੇ, ਚਾਲੀ ਸਾਲ ਰ੍ਹਾਜ ਕੀਤਾ ਸੀ।
ਹਾਂਜੀ-ਹਾਂਜੀ ਹੁ
ਚਾਲ੍ਹੀ ਸਾਲ ਤੇ ਉਹ ਜਿੰਨੇ ਰਾਜ ਕੀਤਾ ਸੀ, ਦੱਸ ਸਾਲ ਉਹਨਾਂ ਦੀ ਕਬਰ ਨੇ ਰਾਜ ਕੀਤਾ ਸੀ। ਜਿਹੜੇ ਮੁਗਲ ਔਰ ਅੰਗਰੇਜ਼ ਸੀ ਨਾ, ਦੱਸ ਸਾਲ ਤੇ ਉਹਨਾਂ ਨੇ ਡਰਦੇ ਮਾਰੇ ਹਮਲਾ ਈ ਨੀ ਕੀਤਾ ਉਹਨਾ
ਭਾਜੀ ਮੈਂ ਸੁਣਿਆ, ਉਹਨਾਂ ਦੀ ਰਾਜ ਵਿੱਚ ਕੋਈ ਜਾਨਵਰ ਤੱਕ ਭੁੱਖਾ ਨੀ ਰਹਿੰਦਾ ਬੰਦਾ ਤੇ ਬੜੀ, ਦੂਰ ਦੀ ਗੱਲ ਏ।
ਹਾਂਜੀ। ਕਹਿੰਦੇ ਨੇ ਵੀ ਇੱਕ ਵਾਰੀ ਮਹਾਰਾਜ਼ਾ ਰਣਜੀਤ ਸਿੰਘ ਨੇ ਨਾ, ਅਪਨੇ ਦੇਸ਼ ਵਿੱਚ, ਪਤਾ ਕਰਨ ਵਸਤੇ ਬਈ ਚੋਰ-ਚਕਾਰੀ ਯੲ ਭੁੱਖਮਾਰੀ ਹੈ, ਕਿ ਨਹੀ ਹੈ। ਉਹਨੇ, ਇੱਕ ਕੁੱਤੇ ਦੇ ਗਲੇ ਵਿੱ ਚ ਸੋਨੇ ਦਾ ਕੈਂਠਾ ਪਾਕੇ, ਇੱਕ ਹਫਤਾ ਪੂਰਾ ਛੱਡਤਾ ਉਹਨੂੰ, ਆਪਣੇ ਦੇਸ਼ ਵਿੱਚ। ਜਿੱਥੇ ਰਹਿੰਦਾ ਸੀ। ਉਹ, ਉਹ ਕੈਂਠਾ ਕਿਸੀ ਕਿਸੇ ਨੇ ਨੀ ਲਾਇਆ, ਮਤਲਬ ਇਹਨਾ, ਰੱਜੇ-ਪੁੱਜੇ ਲੋਕ ਹੈਗੇ ਸੀ।
ਤੇਰਾ, ਸ, ਤੇਰਾ ਨਵੰਬਰ ਸਤਰਾ-ਸੌ-ਅੱਸੀ ਦਾ ਜਨਮ ਐ, ਭਾਜੀ ਉਹਨਾਂ ਦਾ। ਸਟਾਥ
ਹਾਂ, ਤੇਰਾਂ ਨਵੰਬਰ ਸਤਰਾ ਸੌ ਅੱਸੀ ਦਾ।
ਹਾਂਜੀ-ਹਾਂਜੀ ਉਹਨਾਂ ਦੇ ਪੱਖ'ਚ ਸੀਗਾ ਮਤਲਬ, ਡੈਡੀ ਦਾ ਨਾਮ ਮਹਾਂਸਿੰਘ ਸੀ, ਔਰ ਮਾਤਾ ਦਾ ਨਾਮ ਰਾਜਪੂ
ਰਾਜ ਕੌਰ। ਤੇ, ਇਹਨਾਂ ਮੈਂ ਕਹਿ ਰਿਹਾ, ਏਡਾ ਵਧੀਆ ਰਾਜ ਸੀ, ਉਹਦਾ ਮਹਾਰਾਜਾ ਰਣਜੀਤ ਸਿੰਘ ਦਾ। ਉਹਦੇ ਰਾਜ ਵਿੱਚ ਕਿਸੇ ਨੂੰ ਵੀ ਮੌਤ ਦੀ ਸਜਾ ਨੀ ਹੋਈ ਸੀ।
ਹਾਂ, ਹਾਂਜੀ-ਹਾਂਜੀ ਪਤਾ ਭਾਜੀ, ਮੈਂ ਵੀ ਸੁਣਿਆ ਕੀ ਮਤਲਬ ਬ ਬਚਪਨ 'ਚ ਉਹਨਾਂ ਦੀ ਚੇਚਕ ਨਾਲ ਐ ਮਤਲਬ, ਜੋ ਅੱਖ ਸੀ ਇੱਕ
ਹਾਂ, ਖਰਾ ਹਾਂ ਖ਼ਰਾਬ ਹੋ ਗਈ ਸੀ, ਔਰ ਅੱਖ ਤੋਂ ਦਿਖਣਾ ਬੰਦ ਹੋ ਗਿਆ ਸੀ, ਔਰ ਸਾਰੇ ਮੂੰਹ ਤੇ ਨਾ ਦਾਗ-ਦਾਗ, ਹੋ ਗਏ।
ਹਾਂਜੀ, ਦਸ ਸਾਲ ਦੀ ਉਮਰ 'ਚ ਉਹਨਾਂ ਨੇ, ਪਹਿਲੀ ਆਪਣੀ ਯੁੱਧ ਕੀਤਾ ਸੀ।
ਹਾਂ, ਦਸ ਸਾਲ ਦੀ ਉਮਰ ਵਿੱਚ ਉਹਨਾਂ ਨੇ ਕਰ ਲਿਆ ਸੀ।
ਫੇਰ ਉਹਨਾ ਭਾਜੀ ਉਹਨਾਂ ਨੂੰ ਮਤਲਬ ਸ਼ੁਕਰ, ਸ਼ੁਕਰਚੱ ਕੀਆ ਨਾਮ ਤੋਂ ਕਹਿੰਦੇ ਸੀ, ਮਤਲਬ ਮਿਸਾਲ ਉਹਨਾਂ ਦਾ ਪ੍ਰਮੁੱਖ, ਮਤਲਬ ਕਿ ਉਹਨਾਂ ਦਾ ਉਹਨਾਂ ਦੇ ਡੈਡੀ ਦਾ ਮਤਲਬ, ਜੋ ਹੈਗੇ ਸੀ ਜੋ ਡੈਡੀ ਉਹਨਾਂ ਦੇ ਮਹਾਂ ਸਿੰਘ
ਸਤਰਾਂ ਸੌ ਬਾਨਵੇਂ ਚ, ਉਹਨਾਂ ਦੀ ਮਤਲਬ ਮੌਤ ਹੋ ਗਈ ਸੀ, ਲਿਖਿਆ ਆ ਰਿਹਾ ਮ੍ਰਿਤੂ, ਮੈਂ ਜਿਵੇਂ ਪੜਿਆ। ਹੋਰ ਭਾਜੀ, ਤੁਸੀਂ ਹੋਰ ਦੱਸੋ, ਬਾਕੀ ਨਾਲ -ਨਾਲ, ਮੈਂ ਵੀ ਦੱਸਨਾ ਤੁਹਾਨੂੰ।
ਕਹਿ ਤਾਂ ਰਿਹਾ ਮੈਂ ਤੁਹਾਨੂੰ, ਉਸ ਰਾਜ ਵਿੱਚ ਜਦੋਂ ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕਰ ਲਿਆ ਸੀ ਨਾ
ਹਾਂਜੀ- ਹਾਂਜੀ, ਭਾਜੀ
ਉਹਨਾਂ ਨੂੰ, ਸਭਸੇ ਵੱਡੀ ਦਿੱਕਤ ਆਈ ਸੀ ਕਿ ਪੰਜਾਬ ਚ ਜਦੋਂ ਉਹਨਾਂ ਨੇ ਕਬਜ਼ਾ ਕੀਤਾ, ਪੰਜਾਬ ਤੋਂ ਨਾਲ ਹੀ ਬਗਾਵਤ ਸ਼ੁਰੂ ਹੋ ਗਈ ਸੀ, ਅੰਗਰੇ ਜਾਂ ਨਾਲ
ਅੱਛਾ, ਹਾਂਜੀ।
ਅੰਗਰੇਜ਼ ਜਿਹੜੇ ਬੰਦੇ ਫੜਦੇ ਸੀ ਨਾ, ਬਗਾਵਤ ਆਲੇ ਉਹਨਾਂ ਨੂੰ, ਉਹਨਾਂ ਨੇ ਉ ਉਹਨਾਂ ਨੇ ਪੰਜਾਬ ਵਿੱਚ ਕੋਈ ਜੇਲ੍ਹ ਹੀ ਨਹੀਂ ਹੈ ਸੀ, ਉਹਨਾਂ ਨੂੰ ਰੱਖਣੇ ਚ ਬੜੀ ਦਿੱਕਤ ਆਂਦੀ ਸੀ। ਉਹਦੇ ਰਾਜ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੋਈ ਜੇਲ ਹੀ ਨੀ ਬਣੀ ਹੋਈ ਸੀ, ਵੇਖ ਲਓ ਇੰਨਾ ਮਤਲਬ, ਖੁਸ਼ਹਾਲ ਦੇਸ਼ ਚੰਗਾ।
ਹਾਂਜੀ ਸਤਰਾਂ ਸੌ ਨੜਿੰਨਵੇ ਚ ਭਾਜੀ ਉਹਨਾਂ ਨੇ ਖੰਨਾ ਦੇ ਹਰਾ ਕਰ ਲਾਹੌਰ ਤੇ ਕਬਜ਼ਾ ਕੀਤਾ ਸੀ ਸਤਰਾਂ ਸੌ ਬਾਨਵੇਂ ਚ
ਹਾਂ ਲੋਾਹਰ ਤੇ ਹੋਰ ਇੱਕ ਉੱਧਰ ਕੀ ਨਾਮ ਏਅਅ ਇੱਕ ਕੰਧਾਰ ਦਾ।
ਹਾਂ।
ਕਾਬਲ ਕੰਧਾਰ ਦਾ ਜਿਹੜਾ ਕਿਲ੍ਹਾ ਹੈਗਾ
ਫਿਰ ਉਹਨਾਂ ਨੇ ਕਸ਼ਮੀਰ, ਕਿਸ਼ਾਵਰ ਔਰ ਕਈ ਜਗ੍ਹਾ ਉਹਨਾਂ ਨੇ ਕਬਜ ਰਾਜ ਜਿੱ ਤ, ਤਿੱਬਤ ਤੱਕ ਰਾਜ, ਦੀ ਸਤਾਨ, ਸਤਾਨ ਤੱਕ ਰਾਸ
ਹਾਂਜੀ। ਤਿੱਬਤ ਅਗਰ ਆਜਾਂਗਾ ਠੀਕ ਕਹਿ ਰਹੇ ਓ।
ਅਠਾਰਾਂ ਸੌ ਇੱਕ ਚ ਉਹਨਾਂ ਨੂੰ ਪੰਜਾਬ ਕੇ ਮਹਾਰਾਜੇ ਦਾ ਤਾਜ ਪਹਿਨਾਇਆ।
ਹਾਂਜੀ- ਹਾਂਜੀ। ਤੇ ਮਤਲਬ ਕਹਿੰਦੇ ਉਹ ਜਿਹੜਾ ਦੁਨੀਆਂ ਦਾ ਸਮਂ ਹੀਰਾ ਨਾ ਕੋਹਿਨੂਰ ਹੀਰਾ ਉਹ ਵੀ- ਉਹ ਵੀ ਮਹਾਰਾਜਾ ਰਣਜੀਤ ਸਿੰਘ ਹੈਗਾ ਜੀ ਉਹ ਵੀ ਉਹਨੇ ਖਰੀਦਿਆ ਸੀ।
ਹੈਲੋ।
ਹੋਰ ਹਾਂ ਖਰੀਦਿਆ ਸੀ ਖਰੀਦਿਆ ਸੀ ਖਰੀਦਿਆ ਸੀ
ਭਾਈ ਮੈਂ ਹਾਂ- ਹਮ- ਹਮ
ਕੀ ਨਾਵੇਂ ਸਾਰੇ ਕੋਈ ਨੂੰ ਕੋ ਜਿਹੜੇ ਨਾ ਸਿਰ ਤੇ ਲਾਂਦੇ ਨੇ ਸਾਰੇ ਜਿੰਨੇ ਵੀ ਹੈਗੇ।
ਕੇ ਹਾਲ ਏ ਭਾਈ।
ਜੀ ਜੀ ਹਾਂਜੀ ਜੋ ਅੱਜ ਦੇ ਟਾਈਮ ਚ ਵੇਖਲੋ ਜਿਹੜੀ ਰਾਣੀ ਹੀਰਾ ਹੈਗਾ ਉਹ ਇੰਗਲੈਂਡ ਦੀ ਰਾਣੀ ਹੈ ਨੀ ਉਹ ਵੀ ਅੱਜ ਦੇ ਟਾਈਮ ਸ ਸਰ ਦੇ ਉੱਤੇ ਤਾਕ ਚਲਾਉਂਦੀ ਪਰ ਮਹਾਰਾਜ ਰਣਜੀਤ ਸਿੰਘ ਪੱਗ ਬਣਦਾ ਸੀ ਉਹ ਕਹਿੰਦਾ ਵੀ ਗੁਰੂ ਦੀ ਪੱਗ ਅੱਗੇ ਜਾਕੇਇਹਦੀ ਕੋਈ ਉਪਾ ਨਹੀਂੀ ਹੈਗੀ ਹੀ ਇਹਦੀ ਕਹਿੰਦਾ ਅ ਸੀ ਡੋਲੇ ਤੇ ਜੋੋਰ ਤੇ ਲਿੱਤਾ ਨਾ ਅਸੀਂ ਇਹਨੂੰ ਡੋਲੇ ਦੇ ਬੰਨ ਲਾ ਗੇ। ਉਹ ਕੋਈ ਨੂੰ ਦੇਗਾ ਡੋਲੇ ਤੇ ਬੰਨ
ਹਾਂਜੀ ਹੁਣ ਭਾਜੀ ਉਹ ਤੇ ਜਿਵੇਂ ਦਲੀਪ ਸਿੰਘ ਨੇ ਦੇਤਾ ਸੀ ਉਹਨਾਂ ਨੂੰ ਬਾਅਚ
ਉਹਦੇ ਲੁੱਟ ਕੇ ਲੈ ਗਏ ਸੀ। ਹਾਂ ਉਹਨ ਧੋਖੇ ਨਾਲ ਦਿੱਤੇ ਸੀ ਨਾ ਉਹਨਾਂ ਨੇ। ਹਾਂਜੀ ਹਾਂਜੀ ਤੇ, ਮਤਲਬ ਉਹ ਕਹਿੰਦੇ ਨੇ ਵੀ, ਮਹਾਰਾਜਾ ਰਣਜੀਤ ਸਿੰਘ ਦੇ, ਰਾਜ ਚ, ਇਹੋ ਜਿਹਾ ਰਾਜ ਸੀ ਉਹੋ ਜਿਹਾ, ਰਾਜ ਹੁਨ ਦੁਬਾਰਾ ਆ ਨੀ ਸਕਦਾ, ਬੜਾ ਮੁਸ਼ਕਿਲ, ਕੋਈ ਬੰਦਾ ਆ ਜੇ ਏਡਾ ਵਧਿਆ, ਰਾਜ ਸੀ, ੳਦਾ ਮਤਲਬ, ਉੱਥੇ ਕੋਈ ਵੀ ਬੰਦਾ ਭੁੱਖਾ ਨੀ ਸੋਦਾ ਸੀ, ਕੋਈ ਵੀ ਗਰੀਬ ਨੀ ਹੈ, ਉਹਦੇ ਰਾਜ ਹੋਰ, ਜੇ ਤੁਸੀਂ ਮਤਾਂ, ਮੰਨ ਲਓ ਕੋਈ ਮੰਦਰ ਬਣਾਉਣਾ, ਗੁਰਦੁਆਰਾ ਬਣਾਉਣਾ ਹੈ ਜਾਂ ਮਸਜਿਦ ਬਣਾਉਣੀ ਹੈ ਉਹਦੇ ਰਾਜ ਵਿੱਚ, ਠੀਕ ਏ ਉਹਦੇ ਨਾਲ, ਉਹ ਇੱਕ ਸਕੂਲ ਜ਼ਰੂਰ ਬਣਵਾਉਂਦਾ ਸੀ, ਵਿਦਿਆਲੇ
ਹਾਂਜੀ -ਹਾਂਜੀ, ਮੈਂ ਸੁਣਿਆ ਭਾਜੀ ਦੇਖ ਲਉ ਪੂਰੇ ਭਾਰਤ ਤੇ ਕਬਜ਼ਾ ਕਰ ਲਿਆ ਅੰਗਰੇਜ਼ਾਂ ਨੇ, ਪਰ ਪੰਜਾਬ ਤੇ ਕਬਜ਼ਾ ਨਹੀਂ ਕਰ ਸਕੇ।
ਪੰਜਾਬ ਚ, ਬਿਲਕੁਲ ਲਾਸਟ ਚ ਕਬਜ਼ਾ ਆਇਆ ਸੀ।
ਹਾਂਜੀ, ਉਹ ਵੀ ਮਤਲਬ ਕਿ ਜਦੋਂ ਉਹਨਾਂ ਦੀ ਡੈਥ ਹੋ ਗਈ, ਆਪਣੇ ਮਤਲਬ ਮ ਮ੍ਰਿਤੂ ਹੋ ਗਈ ਸੀ, ਤਾਂ ਹੋਇਆ ਸੀ ਕਬਜ਼ਾ ਉਹਨਾਂ ਦੇ ਰਾਜ
ਤਾਂ ਉਸ ਤੋਂ ਉਸ ਤੋਂ ਬਾਅਦ ਵੀ, ਦਸ ਸਾਲ ਬਾਅਦ ਕਬਜ਼ਾ ਆਇਆ ਸੀ ਉੱਥੇ
ਹਾਂ, ਭਾਜੀ ਦੇਖਲਉ
ਮਤਲਬ ਇੰਨਾ ਖੋਫ ਹੈਗਾ ਸੀ, ਮਹਾਰਾਜ ਰਣਜੀਤ ਸਿੰਘ ਦਾ
ਹਾਂਜੀ -ਹਾਂਜੀ, ਅਫਗਾਨੀ ਵੀ ਡਰਦੇ ਸੀ ਉਹਨਾਂ ਕੋਲੋਂ।
ਉਹਨਾਂ ਨੇ, ਭਾਰਤ ਵਿੱਚ ਆਨਾਂ ਨਾ ਪਰ ਉਹ ਇੱਕ ਹੀ ਰਸਤਾ ਹੈਗਾ ਸੀ, ਪੰਜਾਬ ਦਾ ਖੁੱਲਦਾ ਪਾਕਿਸਤਾਨ ਤੋਂ
ਹਾਂਜੀ- ਹਾਂਜੀ, ਭਾਜੀ।
ਤੇ ਉਹ ਉਸੀ ਰਸਤੇ ਚੋਂ ਸਾਰੇ ਆਉਂਦੇ ਸੀ, ਉਸੀ ਰਸਤੇ ਚੋਂ ਲੁੱਟ ਕੇ ਚਲੇ ਜਾਂਦੇ ਸੀ ਮੁਸਲਮਾਨ
ਹਮ
ਤੇ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ, ਉਹ ਰਾਜਾ ਇਹੋ ਜਿਹਾ ਰਾਜਾ ਹੈ ਸੀ। ਜਿਹੜਾ ਉਹ ਰਸਤਾ ਬੰਦ ਕਰ ਪਾਇਆ ਸੀ ਉਹਨੇ ਰਸਤਾ ਬੰਦ ਕਰਤਾ ਸੀ ਉਹਦਾ ਜਿੱਤ ਕੇ
ਭਾਜੀ ਉਹਨਾਂ ਦੀ ਹਾਰ ਦਾ ਕਾਰਨ ਹੀ ਆ ਸੀ ਕਿ ਪੰਜਾਬ ਦੇ ਰਾਜੇ ਵੀ ਉਹਨਾਂ ਦਾ ਸਾਥ ਨਹੀਂ ਦਿੰਦੇ ਸੀ
ਉਹ ਉਹ ਜਿਹੜੇ ਹਿਮਾਚ ਮਾਚਲੀ ਡੋਗਰੇ ਜਿਹੜੇ ਹਿਮਾਚਲੀ ਡੋਗਰੇ ਨੇ ਨਾ ਹਿਮਾਚਲੀ ਡੋਗਰੇ
ਉਹ ਲੁੱਟ ਕੇ ਖਾ ਗਏ ਸੀ, ਉਹਨਾਂ ਨੇ ਧੋਖਾ ਕਰਤਾ ਸੀ।
ਭਾਜੀ, ਪਟਿਆਲੇ ਦੇ ਰਾਜਿਆਂ ਨੇ ਵੀ ਬੜਾ ਧੋਖਾ ਦਿੱਤਾ।
ਉਹ ਤੇ ਹਾਂ, ਉਹ ਤੇ ਗੱਲ ਹੈਗੀ ਹੈ, ਪਰ ਮੇਨ ਹੱਥ ਉਹਨਾ ਦਾ ਆਉਂਦਾ ਨਾ, ਜਿਹੜੇ ਹਿਮਾਚਲ ਦੇ ਡੋਗਰੇ ਹੈਗੇ।
ਜਦੋਂ ਲੜਾਈ ਲੱਗੀ ਸੀ ਨਾ ਜਦੋਂ ਲੜਾਈ ਲੱਗੀ ਸੀ ਉਹਨਾਂ ਨੇ ਕਾਰ ਉਹਨਾਂ ਨੇ ਕਾਰ ਤੂਸ ਦੀ ਜਗ੍ਹਾ ਨਾ ਉਹ ਭਰਤਾ ਸੀ ਆਵੇਂ ਕਾਲੇ ਤਲ ਕਾਲੀ ਸਰੋ ਔਰ ਕਾਲੀ ਖਸਖਸ ਇਹ ਉਹ ਭਰਦਾ ਸੀ ਕਾਰਤੂਸ ਦੀ ਜਗ੍ਹਾ ਉਹ ਜਿਹੜ ਬਰੂਦ ਹੁੰਦਾ ਜਿਦੇ ਚ
ਹਾਂਜੀ ਪਰ ਉਹਨਾਂ ਕੋਲ ਭਾ ਜ ਰਣਜੀਤ ਸਿੰਘ ਕੋ ਦੇ ਟੈਮ ਤੇ ਟੈਕਨੋਲੋਜੀ ਵੀ ਨੀ ਸੀਗੀ ਮਤਲਬ ਉਹ ਘੋੜੇ
ਟੈਕਨੋਲੋਜੀ ਟੈਕਨੋਲੋਜੀ ਤਾਂ ਹੈਗੀ ਸੀ ਪਰ ਉਹਨਾਂ ਕੋਲ ਘੱਟ ਮਤਲਬ ਹੋਰ ਘੱਟ ਰੇਂਜ ਵਾਲੀ ਬੰਦੂਕ ਟ ਹੈਗੀ ਸੀ ਤੋਹਫ਼ਾ ਹੈਗੀ ਸੀ ਪਰ ਇੰਨੀ ਉਹ ਵਧੀਆ ਨਹੀ ਹੈ ਸੀ ਜਿੰਨੀ ਅੰਗਰੇਜ਼ਾਂ ਕੋਲ ਜ਼ਿਆਦਾ ਉਹ ਵਧੀਆ ਸੀ
ਕਿਉਂਕਿ ਉਹ ਘੋੜਿਆਂ ਤੇ ਲੜਦੇ ਸੀ ਘੋੜਿਆਂ ਤੇ ਮਤਲਬ ਵਿਛਾਨ ਨੀ ਬੰਦੇ ਸੀ ਪੈਦਲ ਲੜਾਈ ਹੁੰਦੀ ਨੀ ਸੀ ਨਾ ਉਨ੍ਹਾਂ ਕੋਲ ਇਹ ਵੀ ਕਾਰਨ ਹੈਗਾ ਹਾਰ ਦਾ
ਨਹੀਂ ਬਾਕੀ ਉਹਨਾਂ ਨੂੰ ਉਹਨਾਂ ਨੂੰ ਹਰਾਉਣਾ ਦੇ ਵੈਸੇ ਅਜ ਤਾਂ ਕੋਈ ਹੈ ਨੀ ਜੀ ਉਹਦੇ ਤੋਂ
ਉਹਨਾਂ ਦੀ ਸਤਾਈ ਜੂਨ ਅਠਾਰਾਂ ਸੌ ਚਾਲੀ ਡੈਥ ਹੋਈ ਹੈ ਨਾ ਭਾਜੀ
ਹਾਂਜੀ ਹਾਂਜੀ
ਹਾਂਜੀ
ਮਤਲਬ ਉਹ ਜਾਰ ਸਾਨੂੰ ਦੁਬਾਰਾ ਮਿਲ ਨਈ ਸਕਦਾ ਸਿੱਖ ਰਾਜ ਉਹ ਉਹ ਸਭੇ ਤੋਂ ਵਧੀਆ ਰਾਜ ਹੈਗਾ ਅੱਜ ਵੀ ਦੁਨੀਆਂ ਮੰਨਦੀ ਉਹਨਾਂ ਦਾ ਰਾਜ ਇੱਕ ਨੰਬਰ ਰਾਜ ਹੈਗਾ ਸੀ ਕਿਉਂਕਿ ਉਹਨਾਂ ਦੇ ਰਾਜ ਵਿੱਚ ਕੋਈ ਕਿਉਂਕਿ ਉਹਨਾਂ ਦੇ ਰਾਜ ਵਿੱਚ ਨਾ ਐਜੂਕੇਸ਼ਨ ਵੀ ਬੜੀ ਸੀ ਸੱਤਰ ਪ੍ਰਸੈਂਟ ਬੰਦੇ ਪੜ੍ਹੇ ਹੁੰਦੇ ਸੀ, ਪੜ੍ਹੇ ਲਿਖੇ ਹੁੰਦੇ ਸੀ।
ਹਾਂਜੀ ਹਾਂ ਕਿਸਮਤ ਦੀ ਗੱਲ ਨੇ ਭਾਜੀ ਹੈਗੀ ਜੀ, ਹਰ ਰਾਜ ਇੱਕ ਵਰਗਾ ਨੀ ਰਹਿੰਦਾ।
ਹਾਂਜੀ ਚਲੋ।
ਹਾਂ ਚਲੋ ਭਾਜੀ ਠੀਕ ਏ। ਨਾ ਭਾਈ।